ਹੈਲੋ
ਹੋਰ ਕਿਵੇਂ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ
ਅਸੀ ਵਧੀਆ ਜੀ ਤੁਸੀਂ ਦੱਸੋ
ਬਸ ਵਧੀਆ ਵਧੀਆ ਹੋਰ ਕੀ ਕਰ ਰਹੇ ਸੀ ਘਰ ਪਰਿਵਾਰ ਸਾਰੇ ਕਿਵੇਂ
ਤੁਹਾਡੇ ਘਰ ਬੇਬੇ ਬਾਪੂ ਭਰਾ ਭੈਣ ਸਾਰੇ ਵਧੀਆ ਤੁਸੀਂ ਦੱਸੋ?
ਹਾਂਜੀ ਬਸ ਤੁਹਾਡੇ ਵੀ ਵਧੀਆ ਹੋਰ ਕੀ ਕਰ ਰਹੇ ਸੀ
ਜੀ ਅਸੀਂ ਬਸ ਬੈਠੇ ਸੀ ਕੁਰਸੀ ਦੇ ਉੱਤੇ ਤੁਸੀ ਦੱਸੋ ਕਿਹੜੇ ਟੋਪਿਕ ਤੇ ਅੱਜ਼ ਗੱਲ਼ ਕਰਨਾਂ ਚਾਹੋਂਗੇ।
ਸੋਚ ਰੇ ਥੇ ਜਿਵੇਂ ਕਿ ਅੱਜ਼ ਕੱਲ ਦੇਖ ਈ ਰਹੇਂ ਔ, ਮਤਲਬ ਕਿ ਮਹਿੰਗਾਈ ਏਨੀਂ ਹੋ ਚੁੱਕੀ ਹੈ, ਕਮਾਈਆਂ ਵਗ਼ੈਰਾ ਹੈ ਨੀ ਹੈ। ਐਹੀ ਕਹਿ ਰੇ ਥੇ ਕਿ ਮਹਿੰਗਾਈ ਚ ਕੀ ਕੀਤਾ ਜਾਏ ਤਾਂ ਜ਼ੋ ਕਮਾਈਆਂ ਬੱਚਤ ਵੀ ਹੋ ਚ ਤੇ ਕਮਾਈਆਂ ਵੀ ਸਾਡੀਆਂ ਮਤਲਬ ਅੱਛੀਆਂ ਹੋਣ।
ਬਿਲਕੁਲ- ਬਿਲਕੁਲ, ਬਿਲਕੁਲ। ਬਿਲਕੁਲ ਐਹ ਤੇ ਗੱਲ ਹੈ ਈ ਮਹਿੰਗਾਈ ਬਹੁਤ ਵੱਧਦੀ ਜਾ ਰਹੀ ਏਂ, ਤੇ ਕਮਾਈਆਂ ਕੁੱਛ ਹੈਗੀਆਂ ਨੀਂ ਏ। ਬੰਦਾਂ ਪੈਸੇ ਜੋੜ ਨਹੀਂ ਪਾਂਦਾ, ਘਰੇਂ ਕੋਈ ਦਿੱਕਤ ਪਰੇਸ਼ਾਨੀ ਹੋਜੇ ਤੇ ਕਰਜ਼ੇ ਚੱਕਣੇ ਪੈ ਜਾਂਦੇ ਨੇ ਬੰਦਿਆ ਨੂੰ।
ਬਿਲਕੁਲ- ਬਿਲਕੁਲ। ਉਹੀ ਐ ਨਾ, ਹੁਣ ਦੇਖੋ ਅੱਜ ਕੱਲ ਕਮਾਈਆਂ ਇਤਨੀਆਂ ਹੈ ਨੀ ਐ। ਅਗਰ ਮੰਨ ਲਓ ਇੱਕ ਬੰਦੇ ਦੀ ਵੀਹ ਹਜ਼ਾਰ ਵੀ ਕਮਾਈ ਹੈਗੀ ਐ। ਤੇ ਉਹ ਕਮਾਈ ਮਗਰੋਂ ਆਂਦੀ ਐ ਮਹੀਨੇ ਚ, ਤੇ ਪਹਿਲੇ ਲਿਸਟ ਬਣੀ ਦੀ ਹੁੰਦੀ ਐ, ਕੀ ਐ ਸਕੂਲ ਦੇਣਾਂ ਆ, ਐ ਸਿਲੰਡਰ ਦੇਣਾ ਆ, ਐ ਬਿਜਲੀ ਦਾ ਦੇਣਾ ਆ, ਐ ਕਮਰੇ ਦਾ ਕਿਰਾਇਆਂ ਦੇਣਾਂ ਆ। ਏਦੇ ਚ ਪੂਰੀ ਕਮਾਈ ਖ਼ਤਮ ਹੋ ਜਾਂਦੀ ਐ, ਤੇ ਏ ਰਾਸ਼ਨ ਆਣਾ ਆ।
ਜੀ- ਜੀ। ਬਿਲਕੁਲ- ਬਿਲਕੁਲ, ਬਿਲਕੁਲ ਸਹੀ ਆਖ਼ਦੇ ਪਏ ਓ ਤੁਸੀਂ, ਕਿ ਮਤਲਬ ਲਿਸਟਾਂ ਬਣਾ ਕੇ ਆਪਣਾਂ ਪਹਿਲੇ ਹੁੰਦੀ ਐ, ਕਿ- ਕੀ ਖਰਚ ਹੋਣਾਂ ਉਹਦੇ ਬਾਅਦ ਅਗਲੇ ਦਿਨ ਖ਼ਤਮ, ਐਹ ਵੇਖੋ ਸੈਲਰੀ ਆਣ ਦਾ ਇੰਤਜ਼ਾਰ ਹੁੰਦਾਂ। ਆਇਆ ਨੂੰ।
ਤੀਹ ਨੂੰ ਸੈਲਰੀ ਆਂਦੀ ਏ, ਤੇ ਇੱਕ ਤਰੀਕ ਨੂੰ ਖ਼ਤਮ ਹੋ ਜਾਂਦੀ ਏ।
ਹਾਂਜੀ- ਹਾਂਜੀ ਅਰਾਮ ਨਾਲ਼ ਖਤਮ ਹੋ ਜਾਂਦੀ ਐ, ਟਿਊਸ਼ਨ ਦੇ ਖਰਚੇ ਐ।
ਬਿਲਕੁਲ- ਬਿਲਕੁਲ ਕਈ ਆਪੋ ਆਪ
ਓਹ ਤਾਂ ਹੈ ਈ ਐ, ਹੁਣ ਦੇਖੋ ਨਾ। ਵੀਹ ਹਜ਼ਾਰ ਪਿੱਛੋਂ ਦਸ ਹਜ਼ਾਰ ਰੁਪਏ ਤੁਹਾਨੂੰ ਪਤਾ ਈ ਐ ਅੱਜ ਕਲ, ਸੱਤ ਹਜ਼ਾਰ ਦਾ ਰਾਸ਼ਨ ਪਾਲੋ ਘੱਟ ਤੋਂ ਘੱਟ ਤੇ ਖਿੱਚ ਕੇ ਕਿੰਨਾ ਪਾਓਗੇ, ਸੱਤ ਹਜਾਰ ਦਾ ਰਾਸ਼ਨ ਪਾਲੋਗੇ। ਇਸ ਤੋਂ ਘੱਟ ਦਾ ਕਿੱਥੇ ਪਾ ਸਕਦੇ ਔ, ਤੇਲ ਐ ਘਿਓ ਐ, ਦਾਲਾਂ ਏ ਸਬਜ਼ੀਆਂ ਨੇ। ਹਾਡਾ ਤੇ ਆ ਈ ਜਾਂਦਾ ਆ। ਫੇਰ ਤਰੈ ਹਜ਼ਾਰ ਮਹੀਨੇ ਦੇ ਬੱਚੇ ਦੀ ਸਕੂਲ ਦੀ ਫੀਸ ਲਾ ਲੋ, ਹਜ਼ਾਰ ਟਿਊਸ਼ਨ ਦੀ ਲਾ ਲੋੋ। ਫੇਰ ਘਰ ਦਾ ਕਿਰਾਇਆਂ ਲਾ ਲਓ, ਪੰਜ ਹਜ਼ਾਰ ਰੁਪਇਆ। ਫੇਰ ਬਿਜਲੀ ਦਾ ਬਿੱਲ ਲਾ ਲਓ ਦੋ ਹਜ਼ਾਰ ਰੁਪਈਆ, ਏਦਾਂ ਈ ਪੈਹੇ ਮੁੱਕ ਜਾਂਦੇ ਆ। ਕੱਲਾ ਬੰਦਾਂ ਕਿੰਨਾਂ ਕੰਮ ਕਰੇ।
ਬਿਲਕੁਲ ਕੱਲਾ ਬੰਦਾਂ ਕਿੰਨਾਂ ਕੰਮ ਕਰ ਸਕਦਾਂ ਐ, ਦੇਖੋ ਜੋ ਦੋ ਬੰਦੇ ਨੇ ਉਹ ਵੀ ਕੰਮ ਕਰਕੇ ਥੱਕ ਜਾਂਦੇ ਨੇ। ਹਲੇ ਤੇ ਬੜੀ ਦੂਰ ਦੀ ਗੱਲ ਏ ਅੱਜ ਦੇ ਜ਼ਮਾਨੇ, ਕਿਉਕਿ ਮਹਿੰਗਾਈ ਜਿਹੜੀ ਏ ਵੱਧ ਚੁੱਕ ਹਰ ਚੀਜ਼ ਦੇ ਰੇਟ ਵੱਧਦੇ ਪਏ ਨੇ, ਵੇਖੋਂ ਸੈਲਰੀ ਵੱਧਦੀ ਹਜ਼ਾਰ ਰੁਪਏ ਤੱਕ। ਖ਼ਰਚੇ ਬੰਦੇ ਦੇ ਪੰਜ ਹਜ਼ਾਰ ਰੁਪਏ, ਬੰਦਾਂ ਕਰਜ਼ਾਈ ਨੀ ਹੋਏਗਾ ਤੇ ਕੀ ਹੋਏਗਾ।
ਜੀ ਉਹ ਤੇ ਹੈ ਈ ਆ, ਹੁਣ ਇਹ ਵੇਖੋ ਨਾ। ਦੇਖੋ ਕਮਾਉਣ ਵਾਲਾਂ ਇੱਕ ਬੰਦਾਂ ਖ਼ਾਣ ਵਾਲੇ ਸੱਤ, ਅੱਠ ਜਣੇ ਤੇ ਕਿੱਥੋਂ ਪੂਰੀਆਂ ਪੈਣਗੀਆਂ। ਪੂਰੀਆ ਹੀ ਨੀਂ ਪੈਣੀਆਂ, ਮੈਂ ਤੇ ਇਹੀ ਕਹਿੰਦੀ ਆ ਕਿ ਅੱਜ ਕੱਲ ਜੈਹੋ ਜਾ ਮਾਹੌਲ ਹੈਗਾ ਆ। ਜਿੰਨੇ ਘਰ ਦੇ ਮੈਂਬਰ ਹੋਣ ਨਾ, ਓਨੇ ਆਪਣਾਂ- ਆਪਣਾਂ ਖ਼ਰਚਾ ਚੁੱਕ ਲੈਣ। ਓਨਾ ਅੱਛਾ ਹੈਗਾ ਆ, ਹੁਣ ਸਾਡੇ ਘਰ ਦੇਖੋ ਅਸੀਂ ਤਿੰਨ ਬੰਦੇ ਹੈਗੇ ਆ। ਤਿਨੋਂ ਆਪਣਾਂ-ਆਪਣਾਂ ਕਰ ਈ ਲੈਂਦੇ ਆਂ। ਕੋਈ ਕਮਾਈ- ਕਮਾਈ ਹੈ ਈ ਨੀ ਆ। ਇੱਕ ਬੰਦਾਂ ਕਿੰਨਾਂ ਕਮਾਂ ਲੇ ਗਾ, ਦੇਖੋ ਉਹਨੇ ਘਰ ਵੀ ਵੇਖੇਗਾ ਸਕੂਲ ਵੀ ਵੇਖੇਗਾ ਆਪਣਾਂ ਕਿਰਾਇਆ ਵੀ ਕੱਢੇਗਾ, ਸਾਡਾ ਕਿਰਾਇਆ ਵੀ ਕੱਢੇਗਾ, ਰਾਸ਼ਨ ਵੀ ਪਾਏਂਗਾ ਕੀ- ਕੀ ਕਰੇਂਗਾ।
ਕੀ- ਕੀ ਕਿੱਥੇ ਹੱਥ ਪੈਰ ਮਾਰੇਗਾ ਬੰਦਾ
ਬਿਲਕੁੱਲ ਬਿਲਕੁੱਲ ਬੰਦਾ ਆਪ ਪਾਗਲ ਹੋ ਜਾਏਗਾ ਕਿਤਨਾ ਸਾਰੀ ਦਿਹਾੜੀ ਬੰਦਾ ਕੰਮ ਕਰੇ ਹੁਣ ਰਾਤੀ ਕਿਹੜਾ ਕੰਮ ਨਾਈਟ ਡਿਊਟ ਛੁੱਟੀਆਂ ਕਰੇ, ਇੱਕੋ ਕੰਮ ਹੋ ਸਕਦਾ ਹੈ ਚੌਵੀ ਘੰਟੇ 'ਚ
ਜੀ -ਜੀ ਬਿਲਕੁੱਲ- ਬਿਲਕੁੱਲ ਸਹੀ ਤਿਆਗ ਦੇਵੇ
ਬਿਲਕੁੱਲ ਹੁਣ ਕਈ ਦੇਖੋ ਨਾ, ਹੁਣ ਕਈ ਕਜ਼ਨ ਦੇ ਮਹਿਮਾਨ ਘਰ ਆਉਂਦੇ ਤਾਂ ਵੀ ਸਾਨੂੰ ਹੋਈ ਜਾਂਦਾ ਖਰਚਾ ਥੋਣਾ ਬਹੁਤਾ ਕਰਦਿਆਂ ਕਰਦਿਆਂ ਖਰਚਾ ਹੋਈ ਜਾਂਦਾ ਆ ਮਹਿਮਾਨ ਆਇਆ ਇਹ ਦੇਖੋ ਚਾਹ ਪਾਣੀ ਚਲੋ ਬੰਦਾ ਪਿਆਂਦਾ ਏ ਫੇਰ ਸਬਜ਼ੀ ਰੋਟੀਆਂ ਦਾ ਖਰਚਾ ਹੋ ਜਾਂਦਾ ਆ ਹੁਣ, ਹੁਣ ਉਹ ਆਇਆ ਸਾਨੂੰ ਉਹਨੂੰ ਘੁਮਾਨ ਵੀ ਲੈ ਕੇ ਜਾਣਾ ਪੈਣਾ ਆ ਬੰਦਾ ਕਿੱਥੋਂ ਦੁੱਖ- ਸੁੱਖ 'ਚ ਇੱਕੋ ਵਾਰੀ ਆਉਂਦਾ ਸਾਲ ਬਾਅਦ ਸਾਲ ਆਏ ਆ ਨਾ ਆਏ ਇੱਕੋ ਵਾਰੀ ਆਂਦਾ ਆ ਮਹਿਮਾਨ ਕਿਹੜਾ ਰੋਜ਼ ਰੋਜ਼ ਆ ਰਹੇ ਐ
ਬਿਲਕੁੱਲ ਦੇਖੋ ਮੈਂ ਕਹਿ, ਮੈਂ ਕਹਿ ਰਿਹਾ ਮੰਨ ਲਓ ਤੁਸੀਂ ਮੰਨ ਲਓ ਤੁਸੀਂ ਕਿ ਤੁਹਾਨੂੰ ਕੋਈ ਦਿੱਕਤ ਨਹੀਂ, ਮਹਿੰਗਾਈ ਵੀ ਨਹੀਂ ਵੱਧਦੀ ਚਲੋ ਤਾਂ ਵੀ ਖਰਚਾ ਚੱਲ ਰਿਹਾ, ਅਗਰ ਘਰ 'ਚ ਕੋਈ ਦਿੱਕਤ ਪ੍ਰੇ ਪ੍ਰੇਸ਼ਾਨੀ ਆ ਜਾਵੇ ਤੇ ਪੈਸੇ ਜੋੜ ਨਹੀਂ ਪਾਉਂਦਾ ਬੰਦਾ, ਇੰਨੀ ਮਹਿੰਗਾਈ ਹੋ ਚੁੱਕੀ, ਅਗਰ ਮਹਿੰਗਾਈ ਘੱਟ ਹੁੰਦੀ ਬੰਦਾ ਚਾਰ ਪੈਸੇ ਜੋੜਦਾ ਕਦੇ ਦੁੱਖ ਸੁੱਖ ਹੁੰਦਾ ਏ, ਕਦੇ ਕੋਈ ਕਿਸੇ ਨੂੰ ਪ੍ਰੇਸ਼ਾਨੀ ਹੁੰਦੀ ਏ, ਕਿਸੇ ਨੂੰ ਕੋਈ ਖੁਸ਼ੀ ਹੁੰਦੀ ਜਾਣਾ ਪੈਂਦਾ ਉੱਥੇ ਪੈਸੇ ਨਹੀਂ ਹੁੰਦੇ, ਉਸ- ਉਸ ਟੈਮ ਤੇ ਮਾੜੇ ਟੈਮ ਤੇ ਜਾਂ ਫੇਰ ਖੁਸ਼ੀ ਦੇ ਟੈਮ ਤੇ ਬੰਦੇ ਕੋਲ ਪੈਸੇ ਨਹੀਂ ਹੁੰਦੇ, ਬੰਦਾ ਫਸ ਐ ਲੋਕਾਂ ਕੋਲੋਂ ਮੰਗਦਾ
ਲੋਕੀ ਵੀ ਨੀ ਦਿੰਦੇ ਹੈਗੇ, ਫੇਰ ਬੰਦਾ ਕਹਿੰਦਾ ਚਲੋ ਵਿਆਜ ਤੇ ਸਾਨੂੰ ਹਜ਼ਾਰ ਰੁਪਈਆ ਵਿਆਜ ਤੇ ਹੀ ਮਿਲੇ ਮਿਲੇ ਤਾਂ ਸਹੀ, ਪਰ ਲੋਕੀ ਵਿਆਜਾਂ ਵੀ ਐਦਾਂ ਲਾਉਂਦੇ ਕੁੱਛ ਕਹਿਣ ਦੀ ਹੱਦ ਨਹੀਂ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਉਹ ਨੂੰ ਪੈਸੇ ਦੀ ਲੋੜ ਹੈ ਪੈਸਾ ਤਾਂ ਲਏਗਾ ਹੀ ਲਏਗਾ ਇਨਸਾਨ
ਦੇਖੋ ਬਹੁਤ ਸਹੀ ਆਦਮੀ ਜਿੰਨਾ ਦੇ ਕੋਲ ਮਹਿੰਦੀ ਵੱਧ ਗਈ ਹੈ
ਬਿਲਕੁੱਲ- ਬਿਲਕੁੱਲ, ਬਿਲਕੁੱਲ ਹੁਣ ਮੈਂ ਐਹ ਹੀ ਕਹਿ ਰਹੀ ਸੀ ਮੈਂ ਚੱਲ ਹੁਣ ਸਾਡੇ ਘਰੇ ਮਹਿਮਾਨ ਆਏ ਸੀ ਕਿੱਥੇ ਹੁਣ ਸਾਲ ਮਗਰੋਂ ਆਣਾ ਆ ਤੇ ਘੁੰਮਾ ਲਿਆਂਦੇ ਆ ਕਿਦਰੇੇ ਫੇਰ ਬੰਦਾ ਯਾਦ ਰੱਖਦਾ, ਯਾਦਗੀਰੀ ਹੋ ਜਾਂਦੀ ਕਿ ਸਾਨੂੰ ਅਗਲਾ ਬੰਦਾ ਉੱਥੇ ਘੁਮਾਣ ਲੈ ਗਿਆ ਸੀਗਾ ਭਾਵੇਂ ਦਿਹਾੜੀ ਦੋ ਹਫਤੇ ਲੈ ਜਾਓ ਬੜਾ ਫਰਕ ਪੈ ਜਾਂਦਾ ਐ ਭਾਵੇਂ ਉਹ ਖਰਚਾ ਆਪਣੇ ਕੋਲੋਂ ਕਰਨ, ਫੇਰ ਮਾੜਾ ਮੋਟਾ ਤੇ ਹੋਈ ਜਾਂਦਾ ਹੈ ਨਾ ਤੇ ਤਾਂ ਕਰਕੇ ਮੈਂ ਬੋਲ ਰਹੀ ਸੀ ਹੁਣ ਦੇਖੋ ਨਵਾ ਸਿਆਪ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਵੀ ਖਰਚਾ ਹੁੰਦਾ ਆ ਹੁਣ ਕਿਸੀ ਦੇ ਘਰ ਜਾਵਾਂਗੇ ਹਣਾ ਖਾਲੀ ਹੱਥ ਜਾਵਾਂਗੇ ਠੂਠਾ ਲਮਕਾਉਂਦੇ ਹੋਏ, ਕੁੱਛ ਨਾ ਕੁੱਛ ਲੈ ਕੇ ਜਾਵਾਂਗੇ
ਬਿਲਕੁੱਲ ਬਿਲਕੁੱਲ ਬਿਲਕੁੱਲ
ਹ ਅੱਜ ਕੱਲ ਪੈਸੇ ਪੈਸਿਆਂ ਕਰਦਾ ਫਰੂਟ ਕੋਈ ਹੈ ਹੀ ਨਹੀਂ ਹੈਗਾ ਕਮ ਸੇ ਕਮ ਅੱਜ ਸੀਜ਼ਨ ਅੰਬਾ ਦਾ ਹੈਗਾ ਹੈ ਤੇ ਦੋ ਢਾਈ ਕਿਲੋ ਅੰਬ ਲੈ ਕੇ ਜਾਣੇ ਪੈਂਦੇ ਐ
ਆਹੋ ਐਹ ਸਭ ਖਰਚੇ ਤਾਂ ਹੁੰਦੇ ਹੀ ਆ ਮੈਂ ਉਹੀ ਤਾਂ ਕਹਿੰਦੇ ਅਗਰ ਮੰਨ ਲਓ ਕਿਸੇ ਨੇ ਖਰਚਾ ਦੇ ਵੀ ਦਿੱਤਾ ਤੁਸੀਂ ਆਪਣੀ ਖੁਸ਼ੀ ਮਨਾ ਵੀ ਲਿੱਤੀ, ਪਰ ਅਗਲੇ ਮਹੀਨੇ ਤੁਹਾਡਾ ਹਿਸਾਬ ਪੂਰਾ ਬਣਿਆ ਪਿਆ
ਕਿ ਇੰਨੇ ਪੈਸੇ ਜਾਨੇ ਇੰਨੇ ਅੱਧੇ ਜਾਣੇ ਨੇ ਇੰਨੇ ਅੱਧੇ ਜਾਣੇ ਨੇ ਇੱਕ ਰੁਪਏ ਬਚਿਆ ਨੀ ਪਤਾ ਜੱਲੇ ਉਹ ਪਿਛਲੇ ਮਹੀਨੇ ਜਿਹੜੇ ਕੋਲ ਪੈਸੇ ਨੀ ਸੀ ਉਹ ਆ ਗਿਆ ਕਿ ਬਈ ਮੇਰੇ ਪੈਸੇ ਦੋ ਅੱਜ ਇਹ ਹੁੰਦਾ ਮਹਿੰਗਾਈ 'ਚ ਬੰਦਾ ਫਸ ਜਾਂਦਾ, ਫੇਰ ਪੈਸੇ ਦੇਣ ਵਾਲੇ ਰਸਤੇ ਪੈਸੇ ਸੁੱਕੋ ਤੇ ਬੰਦਾ ਪਤਾ ਨੀ ਕਿਵੇਂ-ਕਿਵੇਂ ਆਪਨੇ ਘਾਰ ਦੀਆਂ ਚੀਜ਼ਾਂ ਵੇਚ ਵਾਚ ਕੇ ਆਪਨਾ ਓ ਚੀਜਾਂ ਨਈ। ਗਾਈ ਇੰਨੀ ਵੱਧ ਗਈ ਐ ਬੰਦਿਆਂ ਨੂੰ ਬਰਬਾਦ ਕਰੀ ਜਾਂਦੀ ਏ।
ਬਿਲਕੁਲ ਜੀ ਬਿਲਕੁਲ ਮਹਿੰਗਾਈ ਬੋਤ ਜਾਦਾ ਵ ਵੱਧ ਚੁੱਕੀ ਐ। ਹੂਨ ਸਾਡੇ ਏੱਧਰ ਘਰ ਸਵੇ ਅੱਜ ਸਵੇਰ ਦੀ ਗੱਲ ਹੈਗੀ ਐ, ਇੱਕ ਲੇਡੀ ਸਵੇਰੇ ਅੱਠ ਵਜੇ ਜਾ ਰੀ ਸੀ। ਓਨੇ ਪਤਾ ਨੀ ਕਿਵੇਂ, ਕਿਵੇਂ ਕਰਕੇ ਗੋਲਡ ਦੇ ਏਅਰ ਰਿੰਗ ਬਨਾਏ ਹੋਨੇ ਐ ਤੇ ਓ ਸਵੇਰੇ ਅੱਠ ਵਰੇ ਪਾ ਕੇ ਜਾ ਰੇ ਸੀ ਤ੍ਰੈ ਬੰਦੇ ਆਏ ਬਾਈਕ ਤੇ ਓਰੇ ਈਅਰਿੰਗ ਲਾ ਕੇ ਲੈ ਗਏ।
ਆਹੋ-ਆਹੋ।
ਅੱਜ-ਕੱਲ ਤੇ ਗੋਲਡ ਦੇ ਪਾਨ ਦਾ ਜਮਾਨਾ ਵੀ ਨੀ ਹੈਗਾ।
ਬਿਲਕੁਲ ਸੰਭਾਲਨੀ ਹੈਗੀ ਏ। ਇੱਕ ਮਹਿੰਗਾਈ ਜਿੱਦਾਂ ਏ ਨਾ ਵਧਦੀ ਜਾ ਰੀ ਏ ਨਾ ਬੰਦਾ ਪਰੇਸ਼ਾਨ ਹੋਈ ਜਾ ਰਿਐ, ਬੰਦਾ। ਬੰਦਾ ਕੈਂਦਾ ਹੱਥ ਪੈਰ ਮਾਰ-ਮਾਰ ਕੇ ਥੱਕ ਜਾਂਦੈ ਬੰਦਾ। ਫੇਰ ਬੰਦਾ ਫੇਰ ਆਖਿਰ ਵਿੱਚ ਆ ਕੇ ਓਦਾ ਦਿਮਾਗ ਬਲੋਕ ਹੋ ਜਾਂਦੈ। ਜੜਾ ਡਿਸੀਜ਼ਨ ਲੈਣ ਲੱਗ ਜਾਂਦਾ ਓਨੂੰ ਜਾ ਕੇ ਕਮਾ ਈ ਨੀ ਸਕਦਾ ਪੈਹੇ।
ਦੇਖੋ ਨਾ ਓ ਬਿਚਾਰੇ ਨੇ ਕਿਵੇਂ-ਕਿਵੇਂ ਕਰਕੇ ਜੋੜੇ ਹੋਨੇ ਐ, ਸੋਨੇ ਦੇ ਏਅਰਿੰਗ ਬਨਾਏ ਹੋਨੇ। ਅੱਜ-ਕੱਲ ਮਹਿੰਗਾਈ ਇੰਨੀ ਐ ਕੱਲ ਤੇ ਗੋਲਡ ਕੈਂਦੈ ਹੱਥ ਨਾ ਲਾਓ। ਫੇਰ ਭੀ ਓ ਪਾ ਕੇ ਫਿਰ ਰੀ ਸੀ ਓਨੂੰ ਕਿੰਨੇ ਕਿਐ ਪਾਨ ਆਸਤੇ। ਓ ਪਾ ਕੇ ਫ਼ਿਰ ਵੀ ਸੀ ਓਨੇ ਦਾਅ ਲਾਇਆ ਓ ਲਾ ਕੇ ਲੈ ਗਿਆ ਸਵੇਰੇ-ਸਵੇਰੇ। ਐ ਹਾਲਾਤ ਹੋਏ ਪਏ ਅੱਜ-ਕੱਲ।
ਬਿਲਕੁਲ। ਬਿਲਕੁਲ ਸਈ ਆਖਦੇ ਨੇ ਜੀ ਏ ਹਾਲਾਤ ਖ਼ਰਾਬ ਹੋਏ ਪਏ ਲੋਕਾਂ ਦੇ, ਬਸ ਹਰ ਬੰਦਾ ਪਰੇਸ਼ਾਨ ਹੋਇਆ ਪਿਐ। ਇੱਕ ਤਾਈ ਤੇ ਲੋਕੀ ਇੱਕ ਦੂਜੇ ਦੀ ਨੌਕਰੀ ਖਾਣ ਨੂੰ ਤਿਆਰ ਨੇ, ਅੱਗੇ।
ਹਾਂਜੀ, ਬਿਲਕੁਲ। ਅਰੇ ਓ ਤੇ ਬਸ ਨਈ ਚੱਲ ਰੇ ਓ। ਅੱਜ-ਕੱਲ ਲੋਕੀ ਘਾਰ ਈ ਪੌਚੇ ਦੇ ਹੋਨ ਤੂੰ ਹਟ ਕੱਲ ਤੋਂ ਮੈਂ ਜਾਵਾਂਗਾ।
ਬਿਲਕੁਲ-ਬਿਲਕੁਲ-ਬਿਲਕੁਲ ਸਈ ਆਖਦੇ ਪਏ ਤੁਸੀ। ਤੂੰ ਹਟ ਕੱਲ ਤੋਂ ਮੈਂ ਜਾਵਾਂਗਾ। ਐ ਚੀਜ਼ਾਂ ਚੱਲ ਰਈਐਂ ਨੇ ਅੱਜ-ਕੱਲ, ਪੈਲੇ
ਬਸ ਲੋਕਾਂ ਦਾ ਵੱਸ ਨੀ ਚੱਲ ਰਿਆ ਮਤਲਬ ਲੋਕੀ ਇੱਕ ਥਿਰ ਨੇ ਕਿ ਬੋ ਬੋਲ ਨੀ ਪਾ ਰੇ ਨੀ ਤੇ ਕ ਓਨਾਂ ਵੀ ਰੱਬ ਕਏ ਤੂੰ ਬੋਲ ਲੈ ਪੁੱਤਰ। ਓ ਤੇ ਵੀ ਘਰੇ ਆ ਕੇ ਬੋਲ ਕੇ ਜਾਨ।
ਤਿੱਸ ਬਿਲਕੁਲ-ਬਿਲਕੁਲ ਮਹਿੰਗਾਈ ਇੰਨੀ ਵੱਧ ਚੁੱਕੀ ਏ ਲੋਕ ਲੋਕੀ ਆਪਨੇ ਰੰਗ, ਰੰਗ ਵਿਖਾਨ ਲੱਗ ਪਏ ਨੇ ਸਾਰੇ।
ਬਿਲਕੁਲ, ਬਿਲਕੁਲ ਸਈ ਕੈ ਰਏ ਓ ਤੁਸੀ।
ਤੇ ਕੇਨੇ ਆਂ ਸਾਰਾ ਚੀਜ਼ ਕਰਕੇ ਦਿਖਾ ਦੇ।
ਹਾਂਜੀ, ਹਾਂਜੀ ਮੈਂ ਤਾਂ ਐਹੀ ਕੈਨੀ ਆਂ ਬਿਲਕੁਲ, ਸਭ ਕੁਛ ਅੱਜ-ਕੱਲ ਪੈਸੇ ਨਾਲ ਐ ਜੀ। ਅੱਜ-ਕਲ ਸਭ ਰਿਸ਼ਤੇ ਪੈਸੇ ਨਾਲ ਈ ਹੈਗੇ ਐ।
ਬਿਲਕੁਲ ਸਈ ਆਖਿਐ ਤੁਸੀਂ, ਬਿਲਕੁਲ ਸਈ ਆਖਿਐ ਜੀ।
ਹਾਂਜੀ। ਨਹੀ ਏ ਨਾ ਦੇਖੋ ਭੈਣ ਭਰਾ ਤੇ ਪੈਹੇ ਨਾਲ, ਠੀਕ ਐ ਨਾ ਅਗਰ ਪੈਸਾ ਹੋਏਗਾ ਨਾ ਤੇ ਤੁਆਡੇ ਕੋਲ ਦੂਰ ਦੇ ਚਾਚੇ, ਮਾਮੇ ਦਾ ਮੁੰਡਾ ਤੁਆਡੇ ਕੋਲ ਆ ਜੇਗਾ ਕਿ ਮਤਲਬ ਭਰਾ ਲੱਗਦਾ ਏਯਾ
ਬਿਲਕੁਲ ਜੀ।
ਭਾਵੇਂ ਅਸੀ ਜਾਨਦੇ ਈ ਨਾ ਹੋਈਏ, ਕਦੀ ਵੇਖਿਆ ਵੀ ਨਾ ਹੋਏ
ਹ, ਜੀ-ਜੀ-ਜੀ।
ਤੁਆਡੇ ਕੋਲ ਪੈਸਾ ਨੀ ਹੋਏਗਾ ਨਾ ਤੇ ਖੋਲ ਦਾ ਬੰਦਾ ਜੜਾ ਐ ਨਾ ਤੁਆਨੂੰ ਜਾਨ ਨੀ ਪਿਐ ਕੀ ਕਰਨੈ।
ਅਰੇ ਜੀ, ਅਰੇ ਸਭ ਕਿ ਏ ਸਭ ਫਿਰ ਸੱਕੇ ਭੈਣ-ਭਰਾ ਕਰ ਦੇਂਦੇ ਆ, ਪੈਹੇ ਨਾ ਹੋਨ ਅ ਬਾਕੀ ਅਗਰ ਫੋਨ ਤੇ ਦੂਨੀਆ ਅਤੇ ਸਾਰੀ ਆਪਣੀ ਹੈਗੀ ਹੈ, ਨਹੀਂ ਹੋਣ ਤੇ ਆਪਣੇ ਵੀ ਆਪਣੀ ਨਹੀਂ ਹੈਗੀ, ਇਸ ਜ਼ਮਾਨੇ ਵਿਚ।
ਬਿਲਕੁਲ -ਬਿਲਕੁਲ ਸਹੀ ਕਹਿ ਰਹੇ ਹੋ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਅੱਜ ਕੱਲ ਪੈਸੇ ਦੀ ਦੁਨੀਆਂ ਆ, ਮੋਹ ਮਾਇਆ ਅੱਜ ਕੱਲ ਲੋਕਾਂ ਨੂੰ ਮੂੰਹ ਮਾਇਆ ਬੜੀ ਪਿਆਰੀ ਹੋ ਗਈ ਏ।
ਉਹ ਕਹਿੰਦੇ ਆ ਨਾ ਸਭ ਕੁਝ ਪੈਹਾ ਨਹੀਂ ਹੈਗਾ, ਲੇਕਨ ਪੈਹਾ- ਪੈਹਾ ਬਹੁਤ ਕੁਛ ਹੈਗਾ ਏ।
ਅੱਜ ਰਿਸ਼ਤਾ ਹੀ ਪੇਹਾ ਹੈ ਜੀ।
ਜੀ।
ਅੱਜ ਕੱਲ ਰਿਸ਼ਤਾ ਹੀ ਪੈਹਾ ਹੈ, ਪੈਹਾ ਹੈ ਤਾਂ ਰਿਸ਼ਤਾ ਹੈ, ਨਹੀਂ ਤਾਂ ਰਿਸ਼ਤਾ ਵੀ ਨੀ ਹੈਗਾ ਅੱਜ ਕੱਲ੍ਹ।
ਬਿਲਕੁਲ- ਬਿਲਕੁਲ ਦੇਖੋ ਮਹਿੰਗਾਈ ਵੀ ਚੁੱਕੀ ਹੈ, ਮਹਿੰਗਾਈ ਦੀ ਜ਼ਮਾਨੇ 'ਚ ਨਾ ਤਾਂ ਹੀ ਤਾਂ ਲੋਕ ਠੱਪ ਹੋ ਜਾਂਦੇ ਨੇ, ਪਰੇਸ਼ਾਨ ਹੋ ਜਾਂਦੇ ਨੇ, ਡੀਮੋਟੀਵੇਟ ਹੋ ਜਾਂਦੇ ਨੇ। ਬੰਦਾ ਜਿੰਨਾ ਉਹ ਮੈਂ ਕਹਿ ਰਿਹਾ ਮਹਿੰਗਾਈ ਤੋਂ ਬਚਣ ਦਾ ਦੂਜਾ ਤਰੀਕਾ ਹੀ ਕੋਈ ਕਿ ਤੁਸੀਂ ਪੈਸਿਆਂ ਨੂੰ ਇਨਵੈਸਟ ਕਰੋ। ਐੱਫ ਡੀ ਬਣਵਾਓ, ਕਮੇਟੀਆਂ ਚੁੱਕੋ, ਪੈਸੇ ਨੂੰ ਪੈਸੇ ਤਾਂ ਪੈਸਾ ਬਣਾਉਣਾ ਸਿੱਖੋ।
ਤੇ ਉਹੀ ਇਹਨੇ ਪਤਾ ਕੀ ਅੱਜ ਕੱਲ੍ਹ ਪੈਸੇ ਵਾਲਾ ਬੰਦਾ ਹੈ ਨਾ ਤੁਹਾਨੂੰ ਦੋ ਗਾਲਾਂ ਵੀ ਕਢ ਲੇ ਚੱਲ ਕੋਈ ਗੱਲ ਨੀ। ਭਰਾ ਆ ਸਾਡੇ ਕੰਮ ਆਏਗਾ। ਜੇ ਪੈਸਿਆਂ ਵਾਲਾ ਨੀ ਹੋਏਗਾ ਨਾ, ਤੁਸੀਂ ਉਹ ਚਾਰ ਚੰਡਾ ਹੋਰ ਲਾ ਕੇ
ਬਿਲਕੁਲ- ਬਿਲਕੁਲ ਸਹੀ ਹ ਕਹਿੰਦੇ ਜੀ ਬਿਲਕੁਲ।
ਇਹ ਬਾਤ ਚੁੱਕੀ ਅੱਜ ਕੱਲ ਦਾ।
ਜੀ -ਜੀ ਬਿਲਕੁਲ ਅਸੀਂ ਆ ਕੇ ਦੇਖੋ, ਤੁਹਾਡੇ ਨਾਲ ਐਵਰੇਜ ਟੋਪਿਕ 'ਤੇ ਅਸੀਂ ਗੱਲ ਕੀਤੀ ਹੈ, ਮਹਿੰਗਾਈ ਦੇ ਟੋਪਿਕ 'ਤੇ।
ਹਾਂ ਹਾਂਜੀ -ਹਾਂਜੀ ਓਕੇ ਜੀ, ਸਤਿ ਸ੍ਰੀ ਅਕਾਲ। ਹਾਂਜੀ, ਓਕੇ ਜੀ, ਸਤਿ ਸ੍ਰੀ ਅਕਾਲ।